ਹੈਲੋ! ਸਤਿ ਸ਼੍ਰੀ ਅਕਾਲ ਜੀ। ਹਾਂਜੀ! ਹਾਂਜੀ! ਵਧੀਆ ਜੀ, ਤੁਸੀਂ ਦੱਸੋ ਕਿਵੇਂ ਠੀਕ ਹੋ?
ਵਧੀਆ ਜੀ, ਹੋਰ?
ਹਾਂਜੀ! ਹੋਰ ਠੀਕ-ਠਾਕ, ਬੱਚੇ ਕਿਵੇਂ ਵਧੀਆ?
ਬੱਚੇ ਵੀ ਵਧੀਆ ਹੈਗੇ ਨੇ,
ਹਾਂਜੀ! ਮੇਰੇ ਬੱਚੇ ਬਸ ਹੁਣੇ ਹੀ ਆਏ ਸੀ ਬੇਟੀ ਸਕੂਲੋਂ ਹਾਂ, ਚੌਲ ਵਗੈਰਾ ਖਾ ਕੇ ਪਾਈ ਹੋਈ ਆ।
ਅੱਛਾ ਜੀ!
ਹਾਂਜੀ!
ਅਸੀਂ ਤਾਂ ਉੱਥੇ ਵਿਆਹ ਚ, ਗਈ ਸੀ ਕਿਸੇ ਦੇ,
ਹਾਂਜੀ- ਹਾਂਜੀ!
ਹਾਂਜੀ! ਵਿਆਹ ਤੇ ਜਾ ਕੇ ਹੁਣ ਥਕਾਵਟ ਹੋ ਗਈ ਇੰਨੀ, ਘਰੇ ਆ ਕੇ ਫਿਰ ਤੁਹਾਨੂੰ ਪਤਾ ਹੀ ਹੈ। ਉੱਥੇ ਮਤਲਬ ਦਸ ਦਿਨ ਦਾ ਵਿਆਹ ਕਰਕੇ ਆਉਣਾ ਘਰੇ ਫਿਰ, ਇੰਨਾ! ਮਤਲਬ ਸਾਫ਼-ਸਫ਼ਾਈਆਂ ਕਰਨੀ,
ਹਾਂਜੀ, ਹਾਂਜੀ ਇਹ ਤਾਂ ਹੈਗਾ ਹੀ।
ਹੱਮ, ਨਾਲੇ ਚ ਰੋਟੀ ਪਾਣੀ ਹਾ। ਜਿੱਦਾਂ! ਰੋਟੀ ਪਾਣੀ ਇੱਥੇ ਬਣਾਏ ਜਾ ਰਹੇ ਸੀ, ਖਾਏ ਜਾ ਰਹੇ ਸੀ, ਚਲੋ ਘਰ ਦਾ ਖਾਣਾ ਵਧੀਆ ਲੱਗਦਾ। ਆਪਾਂ ਨੂੰ ਘਰੇ, ਜਿੰਨਾ ਖਾ ਹਨਾ ਬਾਹਰ ਜਿਨ੍ਹਾਂ ਮਰਜੀ ਖਾ ਲੋ। ਪਰ ਘਰ ਦਾ ਖਾਣਾ ਆਪਣੇ ਹੱਥ, ਖਾਣਾ, ਉਹ ਸਵਾਦ ਹੀ ਵੱਖਰਾ ਹੁੰਦਾ ਹੈ। ਉਹਦੇ ਨਾਲ ਤਾਂ ਢਿੱਡ ਵੀ ਨਹੀ, ਓਦੇ ਵੱਲ,
ਹਾਂਜੀ! ! ਉਹ ਇੱਕ ਆਇਆ ਵੀ ਨੀ, ਜਿਹੜੇ, ਹਮ ਵਿਆਹਾਂ ਦੇ ਵਿੱਚ ਜਿਹੜਾ ਖਾਣਾ ਹੁੰਦਾ ਉਹਦੇ ਵਿੱਚ ਮਸਾਲਾ ਬਹੁਤ ਪਾਉਂਦੇ ਆ।
ਬਹੁਤ ਹੁੰਦੇ ਆ, ਨਹੀਂ ਲੋਕ ਨਾ ਫਿਰ ਉਹ ਹਿਸਾਬ ਨਾਲ ਲੈਂਦੇ ਵੀ ਨੀ, ਨਾ ਮੈਂ ਤਾਂ ਬੜਾ ਮਨ, ਖਰਾਬ ਹੋ ਗਿਆ ਸੀ। ਜਿੱਦਾਂ ਮੈਂ ਦੇਖਿਆ ਉੱਥੇ, ਲੋਕਾਂ ਨੇ ਮਤਲਬ ਲਾਲਚ ਨਾਲ ਇੰਨਾ ਸਾਰਾ ਕੁਛ ਲਿੱਤਾ ਪਲੇਟ ਚ ਖਾਣ ਨੂੰ, ਤੇ ਜਦੋਂ ਨਹੀਂ ਤੁਹਾਨੂੰ ਪਤਾ,
ਹਾਂਜੀ! ਖ਼ਰਾਬ ਹੋ ਜਾਂਦਾ ਨਾ, ਸਾਰਾ ਕਿਉਂਕਿ ਖਾਣਾ ਘੱਟ, ਏਦਾਂ ਹੁੰਦਾ ਤੇ, ਆਪਾਂ ਪਾ ਵੱਧ ਲੈਂਦੇ ਹਾਂ। ਹਾਂ ਥੋੜ੍ਹੀ ਚੀਜ਼, ਪਾਓ, ਜਿੰਨੀ ਖਾਧੀ ਗਈ, ਫੇਰ ਵਾਪਸ ਲੈ ਲਓ ਜਿਹੜੀ ਚੀਜ਼ ਸਵਾਦ ਲੱਗੇ,
ਪਾਲੋ, ਟੇਸਟ ਕਰੋ ਵੀ ਤੁਹਾਨੂੰ ਵਧੀਆ ਲੱਗੇ ਲਓ, ਉਹ ਨਹੀਂ ਇੰਨਾ ਲਾਲਚ ਪਾ-ਪਾ ਕੇ ਦੇਖ ਰਹੇ ਨੇ, ਕਿ ਉਹ ਪਸੰਦ ਨਹੀਂ ਆਇਆ, ਟੇਸਟ ਨਹੀਂ ਆਇਆ, ਉਹਨੂੰ ਫ ਸਿੜ ਦਿੰਦੇ ਹੋ, ਜ ਤਾਂ ਇੱਕ ਪਲੇਟ ਚਾਟ ਦੀ ਲਿੱਤੀ, ਉਹ ਚਾਟ ਤੁਸੀਂ ਖਾਧੀ ਤੇਦੋਂ ਖੱਟਾ ਲੱਗਿਆ ਉਹਦੇ ਵਿੱਚ ਤ ਤੁਸੀਂ ਫੇਕ ਦੇਣੀ ਸਾਰੀ ਪਲੇਟਾਂ ਉਹ ਵੇਸਟ ਕਰ ਰਹੇਓ ਕਿਉਂ ਕਰ ਰ ਹੋ ਉਹਦੇ ਵਾਸਤੇ ਪਤਾ ਕਿੰਨੀ ਮਿਹਨਤ ਕਰਨੀ ਪੈਂਦੀ ਹੈ
ਹਾਂਜੀ ਇਹੀ ਹੈ ਨਾ ਜਿਨਾਂ ਦਾ ਹਾਂਜੀ ਜਿਹਨਾਂ ਦੇ ਘਰ ਦੇ ਵਿੱਚ ਅੱਛਾ ਹਮ
ਹਰ
ਜਿੰਨਾਂ ਦੇ ਘਰ ਚ ਮੈਂ ਕੇਆ ਬੇਆ ਹੁੰਦਾ, ਓਨਾ ਨੇ ਵਿਚਾਰੇਆਂ ਨੇ ਕਿੰਨਾ ਪੈਸਾ ਖਰਚ ਕੀਤਾ ਹੁੰਦਾ, ਓਈ ਚੀਜ ਬਚੂਗੀ ਤਾਂ, ਬੰਦਾ ਥੋੜਾ ਜੇਆ, ਮਤਲਬ ਘਾੱਟ ਖਰਚਾ ਹੁੰਦਾ ਨਾ ਓ। ਮਤਲਬ ਘਾੱਟ ਲੈਂਦੇ ਨੇ ਫੇਰ ਕਿੱਥੇ ਜੇ ਓਈ ਚੀਜ ਆਪਾਂ ਸਿੱਟੀ ਜਾਵਾਂਗੇ ਓ, ਘਟੀ ਜਾਣੀ ਆ ਓਨਾ ਨੂੰ ਹੋਰ ਮੰਗਵਾਓਣੀ ਪੈਣੀ ਆ ਕੋਈ ਫੈਦਾ ਨੀ, ਓਈ ਥੋੜੀ ਪਾਲੋ਼ ਪਰ ਟੇਸਟ ਕਾਰਕੇ ਫੇਰ, ਫੇਰ ਲੈ ਲੋ ਜੇ ਸਵਾਦ ਲੱਗੀ।
ਸਹੀ ਗੱਲ ਐ, ਫੇਰ ਓਈ ਕੇ ਰੇ ਨਾ ਫਿਰ ਚਲੋ ਹੁਨ ਆਪਾਂ ਵੱਡੇ ਹੇ ਸਮਝਦਾਰ ਹੈ ਆ- ਆਪਾਂ ਨੂੰ ਤਾਂ ਸਮਝ ਹੋਨੀ ਚਈਦੀ ਬੱਚੇ ਤੋ ਨਿਆਣੇ ਹੇਗੇ ਨੇ, ਪਤਾ ਆਪਣੇ ਬੱਚੇ ਚੀਜ਼ਾਂ ਨਈ ਖਾਂਦੇ ਨੇ ਸਾਰੀ ਵਰਾਇਟੀ ਨਈ ਖਾ ਸਕਦੇ ਨੇ ਤੁਸੀ ਆਪਨੀ ਥਾਲੀ਼ ਚੀ ਮਤਲਬ ਖਵਾ ਲੋ ਓਨਾਂ ਨੂੰ, ਜਿੱਦਾਂ ਹੋਨ ਕਿਸ ਓ ਅੱਜ-ਕੱਲ ਤਾਂ ਏਨਾ ਮਤਲਬ, ਦਿਖਾਵਾ ਵੀ ਚੱਲ ਰੇਆ ਹੁਨ। ਵਿਆਹ ਸ਼ਾਦੀ ਚ ਮਤਲਬ ਦਿਖਾ ਵਾ ਚਲੋ, ਚਲੋ ਆਪਨੇ-ਆਪਨੇ ਕੰਡੀਸ਼ਨ ਨਾਲ ਸਾਰੇ ਵੇਆ ਕਰਦੇ ਨੇ। ਹੁਨ ਮੰਨ ਲੋ ਓਥੇ ਦੋ ਹਜ਼ਾਰ ਦੀ ਇੱਕ ਪਲੇਟ ਸੀ, ਖਾਨ ਲਈ ਤੁਸੀ ਹੁਨ ਇੱਕ ਪਲੇਟ ਹਾਂ, ਦੋ ਹਜ਼ਾਰ ਇੱਕ ਪਲੇਟ ਮਤਲਬ ਕਿੰਨਾ ਜਾ਼ਦਾ ਹੋ ਗੇਆ ਨਾ ਫੇਰ ਤੁਸੀਂ ਆਪਨੇ ਬੱਚੇਆਂ ਨੂੰ ਆਪਨੇ ਨਾਲ ਖਵਾਓ ਨਾ, ਪਤਾ ਬੱਚਾ ਨੇ ਇੱਕ ਪਲੇਟ ਲੇ ਕੇ ਓ ਚੀਜਾ ਵੈਸਟ ਈ ਕਰਨੀ ਖਾਣੀ ਨੀ ਐ।
ਨੀ ਬਾਕੀ ਚੀਜ਼ ਦੇਖ ਦੇਖੀ ਜਾਵੇ ਤਾਂ ਨਾ ਬੰਦੇ ਤੇ ਆਪਦੇ ਤੇ ਵੀ ਹੁੰਦਾ, ਹੁਣ ਮਾੰਨ ਕੇ ਚਲੋ ਵੀ ਆਪਾਂ ਕਿਤੇ ਮਾਰ ਜਾਂਨੇ ਆ, ਕੁੱਛ ਲੈਂਨੇ ਆ ਆਪ ਆਪਾਂ ਕੈ ਦਿੰਨੇ ਆ, ਆਪਾਂ ਦੋ ਚਾਰ ਸੌ ਤੋਂ ਬਾੱਦ ਆਪਾਂ ਖਾ ਨੀ ਸਾਕਦੇ ਕੋਈ ਵੀ ਚੀਜ।
ਹਾਂਜੀ।
ਤੇ ਓਥੇ ਦੇਖੋ ਦੇਖੋ ਤੁਸੀਂ ਦੋ ਹਜਾਰ ਦੀ ਪਲੇਟ ਆ, ਜੇੜੀ ਲਗਾਤਾਰ ਖਰਾਬ ਕਰਦੇ ਪਏ ਨੇ।
ਹਾਂਜੀ, ਨਈ ਪਰ ਜੇ ਓ ਵਿਚਾਰਾ ਏਨਾ ਵਿਆਹ ਸ਼ਾਦੀ ਚ ਮਤਲਬ ਇੰਨਾ ਪੇਸੇ ਲਾ ਓਦਾ ਨੁਕਸਾਨ ਥੋੜੀ ਕਰਨੈ।
ਹਾਂਜੀ।
ਹੋਣ ਤੁਸੀਂ ਖਾਣ ਦਾ ਵੀ ਕਰ ਰੇ ਓ, ਵਿਚਾਰੇ ਓਨਾਂ ਦਾ ਵੀ ਕਰ ਰੇ ਓ। ਮਕ ਬਨਾ ਮਤਲਬ, ਜਿਨੇ ਬਨਾਏਆ ਓਨੂੰ ਵੀ ਕਿੰਨਾ ਓਖਾ ਐ। ਜਿਨੇ ਪੇਸੇ ਲਾਏ ਆ ਓਨੂੰ ਵੀ ਕਿੰਨਾ ਓਖਾ ਏ, ਜੋ ਮਤਲਬ ਮੈਹਨਤ ਕਰਦਾ ਜੋ ਅਨਾਜ ਉਗਾਓਂਦਾ ਐ ਖੇ ਓ ਵੀ ਬੀਚਾਰਾ ਮੇਹਨਤ ਕਰਦਾ ਐ।
ਬਹੋਤ ਔਖਾ ਜੀ, ਆੱਜ ਕੱਲ ਦੇ ਟਾਈਮ ਦੇ ਵਿੱਚ ਤਾਂ, ਵੀ ਜਣੀ ਕੈਹ ਲੋ ਵੀ ਥੋੜਾ ਵੀ ਕਾਰ ਲੋ ਖਰਚਾ ਓ ਵੀ ਬੋਤ ਔਖ ਔਖਾ, ਬੰਦਾ ਮਸਾਂ ਕਾਡਦਾ। ਤੇ ਕਮਾਉਂਦਾ ਵੀ ਤਾਂ ਮਸਾਂ ਈ ਆ ਨਾ, ਕੇਓ ਕਿਵੇਂ ਓਦੇ ਕੋਲ ਬੱਚਤ ਤੇ ਕਿਵੇਂ ਵਿਚਾਰੇ ਕੋਲ਼ ਹੁੰਦੀ ਆ, ਆੱਜ-ਕਾੱਲ ਦੇ ਟਾਈਮ ਚ ਹਾਰ ਚੀਜ ਦੀ ਮੈਂਹਗਾਈ।
ਸਈ ਗੱਲ ਏ, ਜਦੋਂ ਆਪਾਂ ਆਪਾ ਜਿੱਦਾ, ਆਪਾ ਖਰਾਬ ਈ ਕਰੇਗੇ ਹਰ ਇੱਕ ਚੀਜ ਦੀ ਆਪਾ ਹੀ ਮਤਲਬ ਗਲਤ ਕਰੇ ਜਾਵਾਂਗੇ ਤੋ ਬੱਚੇਆ ਨੇ ਓਹੀ ਸਿੱਖਣੈ।
ਬੱਚੇਆਂ ਨੇ ਸਿੱਖਣਾ ਹਾਂਜੀ।
ਥਾਲੀ ਵਿੱਚ ਸਾਰਾ ਮਤਲਬ, ਝੂਟਾ ਆਪਾਂ ਸਟ ਦਵਾਂਗੇ ਹੈਨਾ ਸਾਰਾ ਅਨਾਜ ਦਾ ਓ ਬੱਚੇਆ ਨੇ ਵੀ ਓਹੀ ਸਿੱਖਨਾ ਕਿ ਮੇਰੀ ਮਾਂ ਨੇ ਵੀ ਫੇਕੇਆ ਤੇ ਚਲੋ ਆਪਾਂ
ਨਈ ਏਦਾ, ਅੰਨ ਦਾ ਨਰਾਦਰ ਨੀ ਕਰਨਾ ਚਾ ਚਾਈਦਾ ਵੀ ਬਦੀਆ ਚਲੋ ਪੇਟ ਭਰਦਾ ਹਣਾ ਆਪਣਾ।
ਹਾਂਜੀ।
ਹੂੰ।
ਬਹੁਤ ਗਲਤ ਏ ਬਹੁਤ ਬੜਾ ਮਨ ਖਰਾਬ ਹੋ ਗਿਆ ਨਾ ਚਲੋ ਇੱਥੇ ਚਲੋ ਆਪਾਂ ਰੋਟੀ ਖਾ ਰਹੇ ਦਾਲ ਚੌਲ ਖਾ ਰਹੇ ਆਪਾਂ ਇਹ ਘਰ ਏ ਵਧੀਆ ਜਾ। ਪਰ ਆਪਾਂ ਹਿਸਾਬ ਨਾਲ ਹੁਣ ਘਰੇ ਜਿੱਦਾਂ ਮਰਜ਼ੀ ਲਾ ਲਓ ਆਪਾਂ ਘਰੇ ਵਧੀਆ ਬਣਾਉਂਦੇ ਆ। ਆਪਣੇ ਅੰਦਾਜ਼ ਨਾਲ ਆਪਾਂ ਰੱਖ ਵੀ ਰੱਖ ਕੇ ਆਪਾਂ ਖਾ ਲੈਂਨੇ ਆਂ।
ਹਾਂਜੀ, ਹਾਂਜੀ।
ਓਹੀ ਲੋਕਾਂ ਨੂੰ ਸਮਝ ਨੀ ਆਂਦਾ ਚਲੋ ਆਪਾਂ ਨੂੰ ਵਿਆਹ ਚ ਆਪਾਂ ਨੂੰ ਹਜ਼ਮ ਹੁੰਦਾ ਨੀ ਹੁੰਦਾ ਕਦੇ ਟੇਸਟ ਨਹੀਂ ਹੁੰਦੈ, ਤਾਂ ਆਪਾਂ ਥੋੜਾ ਥੋੜ੍ਹਾ ਜਿਹਾ ਖਾ ਕੇ ਟੇਸਟ ਕਰਕੇ ਫਿਰ ਖਾਵੇ ਲੇ ਲੇਵੇ ਨਾ ਪੇਟ ਚ ਓਦਾਂ ਨੀ, ਪਤਾ ਵੀ ਬੱਚੇ ਬੱਚਿਆਂ ਨੇ ਆਈਸ ਕਰ੍ਰੀਮ ਖਾ ਕੇ, ਜੂਸ ਵਗੈਰਾ ਪੀ ਕੇ, ਆ ਹੀ ਰੱਜ ਜਾਨੈ ਉਹਨਾਂ ਨੇ ਰੋਟੀ ਪਾਣੀ ਖਾਂਦੇ ਨੀ ਉਹ ਹਾਂ ਤੇ, ਤੁਸੀਂ ਉਹ ਹਿਸਾਬ ਨਾਲ ਪਲੇਟ ਵਰਤੋ।
ਹਾਂਜੀ।
ਫੇਰ ਓ ਨਾ, ਬਿਲਕੁਲ ਨੀ ਇੰਨਾ ਮਤਲਬ ਲਾਲਚ ਲੋਕਾਂ ਨੂੰ ਖਾਨ ਦਾ ਵੀ ਚਲੋ ਖਾਓ ਤੁਸੀਂ ਮਨਾ ਨਹੀਂ ਏ, ਉਹਨਾਂ ਨੇ ਰੱਖੇਆ ਈ ਵਿਚਾਰੇ ਨੇ ਖਾਣ ਪੀਣ ਵਾਸਤੇ ਪਰ ਤੁਸੀਂ ਉਹਦਾ
ਪਰ ਖ਼ਰਾਬ ਨਾ ਨਾ ਕਰੋ, ਹਾਂਜੀ ਖ਼ਰਾਬ ਨੀ ਕਰ ਚਾਹੀਦੈ, ਜਿਵੇਂ ਹੁਣ ਮੰਨ ਲਓ ਕੋਈ ਆ ਜਾਂਦੇ ਵਿਚਾਰੇ ਮੰਗਣ ਨੂੰ, ਉਹਨਾਂ ਨੂੰ ਨੀ ਉਹ ਦਿੰਦੇ ਵੀ ਦੂਜੇ ਨਾਲ ਗੁੱਸੇ ਹੋ ਜਾਣਾ, ਵੀ ਕਹਿਣਗੇ ਵੀ ਸਾਨੂੰ ਕੁਛ ਘੱਟ ਗਿਆ, ਖਾਣ ਨੂੰ
ਹਾਂਜੀ, ਹੁਣ ਚਲੋ ਅਸੀਂ ਵੀ ਟ੍ਰੇਨ ਚ ਜਾ ਰਹੇ ਸੀ ਵਿਆਹ ਚ, ਜਦੋਂ ਫਿਰ ਅਸੀਂ ਦੀ ਰੋਟੀ ਪਾਣੀ ਲਿੱਤੀ ਆਪਦੀ ਖਾਣ ਲਈ ਰਸਤੇ ਚ, ਪਰ ਸਾਡੇ ਤੋਂ ਐਕਸਟਰਾ ਵਨ ਬੱਨਿਆ, ਅਸੀਂ ਤੋਂ ਫੇਕਿਆ ਨੀ ਪਰ ਅਸੀਂ ਸੋਚਿਆ ਚੱਲ ਆ ਜੋ ਰੋਟੀ ਜ਼ਿਆਦਾ ਵਚ ਗਈ ਜੋ ਟਰੇਨ ਚ ਕਾਮ ਕਰਦੇ ਜੋ ਮੰਗਨ ਆਂਦੇ ਨੇ
ਹਾਂਜੀ, ਹਾਂਜੀ।
ਫੜਾ ਦਿੰਦੇ ਸੀ, ਮੈਂ ਚਲੋ ਆਪਾਂ, ਆਪਾਂ ਉਹਨੂੰ ਖਾਈ ਆਪਾਂ ਕਿਸੇ ਔਰ ਨੂੰ ਖਵਾ ਦੋ
ਹਾਂਜੀ ਨਹੀਂ ਬਹੁਤ ਵਧੀਆ ਸੋਚ ਐ। ਹੁਣ ਅਸੀਂ ਵੀ ਜਦੋਂ ਕਦੇ ਟਰੇਨ 'ਚ ਜਾਣਾ ਜਿਵੇਂ, ਕਹਿ ਲਓ ਵੀ ਸੈਂਡਵਿਚ ਬਣਾ ਲਏ, ਜਾਂ ਕੁਛ ਹੋਰ ਬਣਾ ਲਿਆ। ਜੋ ਚੀਜ਼ ਬਾਅਦ ਕਿ ਜਿਵੇਂ ਕੋਈ ਸੀਟ ਤੇ ਆਪਣੇ, ਮਤਲਬ ਕੋਈ ਓਪਰਾ ਬੰਦਾ ਵੀ ਬੈਠਾ ਹੋਇਆ ਵੀ ਆਪਣੀ ਜਾਣ ਪਹਿਚਾਣ ਨਈਂ ਆਂ, ਅਸੀਂ ਉਹਨਾਂ ਨੂੰ ਵੀ ਪੁੱਛ ਲੈਣਾ ਵੀ ਖਾਣਾ ਕਿਉਂਕਿ ਖ਼ਰਾਬ ਹੋਊ ਚੀਜ਼ ਪਈ ਆਪਾਂ, ਰੱਖ ਕੇ ਕੀ ਕਰਨੀ ਆ ਕਿਸੇ ਕਿਂਦੇ ਮੂੰਹ ਚ ਪਊਗੀ।
ਸਈ ਗੱਲ ਐ।
ਹੂੰ।
ਉਹ ਆਪਣੀ ਸੋਚ ਹੁੰਦੀ ਸਾਰਿਆਂ ਦੀ ਸੇਮ ਸੋਚ ਨ ਹੁੰਦੀ ਨਾ ਫਿਰ ਉਹ ਉਹਿਔ ਹੁੰਦੈ। ਜਦੋਂ ਉਹਨਾਂ ਦੇ ਬੀਤਦੀ ਐ ਨਾ ਜਦੋਂ ਖਾਨ ਨੂੰ ਤਰਸਦੇ ਨਾ ਫਿਰ ਪਤਾ ਲੱਗਦੈ।
ਹਾਂਜੀ, ਸਾਡੇ ਵੀ ਆਈ ਹੀ ਹੁੰ ਦਾ ਨਾ ਇੱਕ ਮਤਲਬ ਆਪਣੇ ਹੁੰਦਾ ਵਾ ਇੱਥੇ ਪ੍ਰੋਗਰਾਮ ਹੁੰਦਾ ਇੱਕ। ਔਦੇ ਵੀ 'ਚ' ਓਸ ਟੈਮ ਜਿਵੇਂ ਹੋਲਾ-ਮਹੱਲਾ ਕੈ ਲੋ ਵੀ ਹੋਲੀ ਦੇ ਟਾਈਮ ਦੇ ਵਿੱਚ ਕਾਫ਼ੀ ਗੁਰਦੁਆਰਾ ਸੈਬ ਲੰਗਰ ਲੱਗਦੇ ਨੇ ਨਾ, ਐਧਰ ਬੌਤ ਤ ਜੈਦਾ ਮਤਲਬ ਓਹ ਸੇਵਾ ਚੱਲਦੀ ਆ ਕਿਉਂਕਿ ਲੋਕ ਜੇੜੇ ਆ, ਸੰਗਤ ਆਨਾਂ ਪਰ ਸਭ ਜਾਂਦੀ ਆ।
ਹੂੰ, ਹੂੰ, ਹੂੰ।
ਤੇ ਓਸ ਟੈਮ ਬੀ ਸਾਰੇ ਮਤਲਬ ਜਿੰਨੇ ਲੋਕ ਹੁੰਦੇ ਨੇ ਸਾਰੇ ਔਥੇ ਮਤਲਬ ਸੇਵਾ ਕਰਦੇ ਹੁੰਦੇ ਆ, ਉਨਾਂ ਨੇ ਸੇਵਾ ਕਰਦੇ ਟੈਮ ਕੀ ਕਰਨਾ ਜੇੜਾ ਅ ਚੀਜ਼ ਵਧੀਆ ਲੱਗੀ ਸਬਜ਼ੀ ਵਧੀਆ ਲੱਗੀ ਜਾਂ ਕੋਈ ਚੀਜ਼ ਵਧੀਆ ਲੱਗੀ ਔ ਵੀ ਡੋਲੂ ਭਰਵਾ ਲੈਣੇ ਆ। ਠੀਕ ਹੈ ਓਹ ਘਰੇ ਆ ਕੇ ਤੇ ਖਾਣਾ ਨੀ ਓਹ ਫੇਰ ਡੋਲਣਾ ਫੇਰ-ਫੇਰ ਦੂਜ ਦਣ ਜਾਣਾ ਫੇਰ ਪਵਾ ਕੇ ਲਿਆਣਾ, ਔਹ ਚੀਜ਼ ਏਐ ਵੀ ਤੁਸੀਂ ਲੈ ਕੇ ਈ ਨਾ ਆਓ ਜਦੋਂ ਖਾਣਾ ਨੀ।
ਖਾਣਾ ਨੀ ਹਾਂਜੀ ਆਹ ਵੀ ਦੇਖਿਆ ਮੈਂ ਬਹੌਤ ਕਰਦੇ ਨੇ ਗੁਰ ਵੀ ਏਦਾਂ ਈ ਚੱਲਦੈ। ਹੋਣ ਤੁਸੀਂ ਰੱਜ ਕੇ ਆਣੇ ਔ, ਗੁਰਦੁਆਰੇ ਚ ਖਾਂਣੇ ਔ, ਚਲੋ ਜਿੱਥੇ ਮਰਜੀ ਖਾਂਣੇ ਔ, ਰਜ ਕੇ ਵੀ ਖਾ ਰੱਜ ਕੇ ਕੀ ਲਿਆਨਦੇ ਹੋ।
ਹਾਂਜੀ, ਪਰ ਡੋਲਣਾ ਜਿਹੜਾ ਖ਼ਰਾਬ ਕਰਨਾ ਉਹ ਨਹੀਂ ਕਰਨਾ ਚਾਹੀਦਾ ਨਾ।
ਉਹ ਵੀ ਉਹ ਇੱਕ ਪ੍ਰਸ਼ਾਦ ਇੱਕ ਅਨਾਜ ਵੀ ਹੋ ਗਿਆ ਬਹੁ ਅਨਾਜ ਵੀ ਤਾਂ ਹੈ ਚਲੋ ਪ੍ਰਸ਼ਾਦ ਵੀ ਹੈਗਾ। ਫੇਰ ਤੁਸੀਂ ਓਹ ਨਾ ਔ ਖਰਾਬੀ ਕਰਦੇ ਕੋਈ ਫੈਦਾ ਨੀ ਆ ਅਸੀਂ ਵੀ ਕਦੇ ਜਾਂਣੇ ਆਂ ਗੁਰਦੁਆਰੇ। ਦੋ ਅਸੀਂ ਸਾਨੂੰ ਔਥੇ ਗੁਰਦੁਆਰੇ ਫੜਾ ਦੇਣੇ ਆਂ ਜਬਰਦਸਤੀ ਅਸੀਂ ਤਾਂ ਕੈਮ ਸਾਰਾ ਪਰਿਵਾਰ ਖਾ ਲਿੱਤਾ ਰੋਟੀ ਛੱਕ ਲਿੱਤੀ ਔ ਕੈ ਕਿਸੇ ਗਵਾਂਢ ਚ ਫੜਾ ਦੋ ਅਗਰ ਤੁਸੀਂ ਨੀ ਖਾਣੈ।
ਹਾਂਜੀ, ਹਾਂਜੀ।
ਸਾਡੇ ਗੁਆਂਢ ਚ ਕੋਈ ਕੋਈ ਗੁਰਦੁਆਰੇ ਨਹੀਂ ਜਾਂਦਾ ਤਾਂ ਅਸੀਂ ਔਨਾਂ ਨੂੰ ਫੜਾ ਦਿੰਣੇ ਆਂ ਰੋਟ ਟੀ ਚਲੋ ਅਸੀਂ ਨਹੀਂ ਖਾਂਣੇ ਆਂ ਅਸੀਂ ਮੈਂ ਕੇ ਰੱਜ ਗੇ ਹੁਣ ਥੋੜੀ ਨਾ ਕੜੀ-ਕੜੀ
ਚਲੋ ਬਾਕੀ ਕੈੰਦੇ ਹੁੰਦੇ ਆ ਦਾਣੇ-ਦਾਣੇ 'ਤੇ ਲਿਖਿਆ ਹੁੰਦਾ ਵੀ ਖਾਣੇ ਵਾਲੇ ਦਾ ਨਾਮ। ਵੀ ਓ ਤਾਂ ਚਲੋ ਜਿੱ ਥੋਂ ਮਰਜ਼ੀ ਮਿਲਿਆ ਚਾਏ ਧੱਕੇ ਨਾਲ ਮਿਲਿਆ ਚਾਏ ਕਿਵੇਂ ਵੀ ਅਪਾਂ ਉਨਾਂ ਦੇ ਮੂੰਹ ਦੇ ਵਿੱਚ ਪਾ ਦਿੰਣੇ ਆਂ। ਤੇ ਜੇੜੀ ਚੀਜ਼ ਖ਼ਰਾਬ ਆ ਓਦੇ ਤੇ ਕਿਦਾ ਨਾਮ ਲਿਖਿਆ। ਓਹ ਤਾਂ ਅਪਾਂ ਖੁਦ ਹੀ ਖ਼ਰਾਬ ਕਰ ਦਿੰਣੇ ਆਂ।
ਸਹੀ ਗੱਲ ਐ।
ਸੁੱਟ ਕੇ ਕਿਓ ਜੇੜੀ ਔ ਚੀਜ਼ ਆ ਔਦੇ ਤੇ ਦੇਖੋ। ਕਿਨੇ-ਕਿਨੇ ਖਾਣਾ ਹੁੰਦਾ।
ਹਾਂ, ਸਹੀ ਗੱਲ ਐ। ਬੱਚੇ ਤਰਸਦੇ ਨੇ ਮੈਂ ਹੂਣ ਦੇਖ ਖਿਆ ਕਿੰਨੇ ਮਤਲਬ ਰਸਤੇ ਚ ਵੀ ਅਪਾਂ ਕਦੇ ਕਿੱਥੇ ਜਾਂਣੇ ਆਂ, ਬਿਚਾਰੇ ਏਦਾਂ ਹੀ ਲਬ ਬੋਲਦੇ ਨੇ ਕਿ ਖਾਣ ਨੂੰ ਦੇਦੋ, ਖਾਣ ਨੂੰ ਦੇਦੋ, ਕੋਈ-ਕੋਈ ਦੇੰਦਾ ਵੀ ਨੀ ਖਾਣ ਨੂੰ ਵਿਚਾਰੇ ਜੋ ਮਤਲਬ ਬੱਚਾ ਕੁ ਝੂਠ ਵੀ ਖਾ ਲੈਂਦੇ ਕਿਸੇ ਦਾ ਝੂਟਾ ਵੀ ਖਾ ਲੈਂਦੇ ਆ ਬੋਲਦੇ ਜੋ ਖਾ ਰੇ ਤੁਸੀਂ ਓਹੀ ਦੇਦੋ। ਏਦਾਂ ਕੈੰਦੇ ਨੇ ਕੋਈ-ਕੋਈ ਕੇਤਾਂ।
ਹਾਂਜੀ, ਹਾਂਜੀ।
ਖਰਾਬ ਨੀ ਲੱਗਦੀ ਨਾ ਫੇਰ ਆਪਾਂ ਫੇਰ ਆਪਾ ਥੋੜੀ ਆਪਾਂ ਤੇ ਚਲੋ ਆਧੀ ਚੀਜ਼ੇ ਖਾਧੀ। ਔਰ ਆਪਾਂ ਔ ਦੇਦੇ ਬੱਚੇ ਨੂੰ ਮੰਗ ਰਿਐ ਵਿਚਾਰਾ ਚੰਗਾ ਥੋੜ੍ਹੀ ਲੱਗਦੈ।
ਸੇਵਾ ਇਹਨੂ ਚਲੋ ਬੱਚੇ ਦਾ ਪੇਟ ਭਰ ਜਾਂਦਾ ਤੇ ਹੈਨਾ ਦੇਖਦਾ ਅਪਣੇ ਵੱਲੀ।
ਕੋਈ ਲੇ ਕੇ ਦੇਦੋ ਅਪਣੇ ਵੱਲੋਂ ਫਿਰ ਦੇ ਦਿੰਣੇ ਆਂ ਅਸੀਂ।
ਹਾਂਜੀ।
ਸਹੀ।
ਚਾਹੀਦਾ ਸਭ ਦੀਆਂ ਮਜਬੂਰੀਆਂ ਹੁੰਦੀਆਂ ਨੇ ਪਰ ਦੂਜਾ ਬੰਦਾ ਨਹੀਂ ਸੋਚਦਾ ਨਾ
ਹਾਂਜੀ
ਉਹਨੂੰ ਇਹ ਹੁੰਦਾ ਬਸ ਇਹਨੂੰ ਨਿਯਮਾਂ ਦਿਖਾਈਏ ਪਰ ਹੁਣ ਜਿਵੇਂ ਖਾਣਾ ਹੁੰਦਾ ਜਿਵੇਂ ਕੁੜੀ ਦਾ ਵਿਆਹ ਹੁੰਦਾ ਪਿਓ ਕਿੰਨਾ ਕਰਦਾ ਵਾ ਉਹਦੇ ਵਾਸਤੇ ਤੇ ਵੀ ਕੋਈ ਸਹੁਰਿਆਂ ਵੱਲੋਂ ਨਾ ਕੋਈ ਕੁਛ ਕਹਿ ਦੇਵੇ ਕੋਈ ਕੁਛ ਕੁਛ ਨਾ ਕਹਿ ਦੇਵੇ ਬਸ ਉੱਥੇ ਇਹ ਚੀਜ਼ ਦੀ ਮਾਰ ਪੈ ਜਾਂਦੀ ਹੈ ਵੀ ਜਦੋਂ ਆਪਾਂ ਚੀਜ਼ਾਂ ਹੀ ਉਹ ਕਰ ਦਿੰਦੇ ਹਾਂ ਖ਼ਰਾਬ ਤਾਂ ਫਿਰ
ਉੱਥੇ ਘੱਟਣੀਆਂ ਸੀ ਸਟਾਰਟ ਹੋ ਜਾਂਦੀਆਂ ਕਿੰਨਾ ਵਿਚਾਰੇ ਨੇ ਸਾਰੀ ਉਮਰ ਲਾਈ ਹੁੰਦੀ ਆ ਉਹਦੇ 'ਤੇ
ਸਹੀ ਗੱਲ ਆ ਕੀ ਕਰ ਸਕਦੇ ਹੁਣ ਮੰਨਦੇ ਹੀ ਨਹੀਂ ਕੋਈ ਚਲੋ ਕੋਈ ਨੀ ਮੈਂ ਤਾਂ ਇਹੀ ਕਹਿੰਦੀ ਹਾਂ ਬਸ ਖਰਾਬੀ ਨਾ ਕਰੋ ਖਾਣ ਪੀਣ ਦੀ ਬਹੁਤ ਤਰ੍ਹਾਂ ਦੇ ਨੇ ਲੋਕ ਕੋਈ ਕੋਈ ਆਪਣੇ ਭਾਰਤ ਚ ਵੀ ਇਨਾ ਭਾਰਤ ਨੀ ਪੂਰੇ ਦੁਨੀਆਂ ਚ ਵੀ ਇੱਦਾਂ ਦੇ ਲੋਕ ਹੈਗੇ ਨੇ ਜੋ ਖਾਣ ਨੂੰ ਤਰਸ ਰਹੇ ਨੇ ਹੁਣ ਵੀ
ਹਾਂਜੀ ਇਹ ਤਾਂ ਹੈਗਾ ਹੀ ਆ
ਠੀਕ ਹੈ ਜੀ ਭੈਣਜੀ ਫਿਰ ਕਰਦੇ ਆ ਬੱਚਿਆਂ ਨੂੰ ਮੈਂ ਕੁੱਝ ਦੇ ਦੋ ਖਾਣ ਉਹ ਵੀ ਹੁਣ ਆਈਏ ਸਕੂਲ ਤੋਂ ਗੁੜੀਆ ਤੇ ਕਰਦੇ ਆ ਆਪਾਂ ਠੀਕ ਏ ਜੀ, ਸਸ਼੍ਰੀ ਕਾਲ ਜੀ। ਹਾਂਜੀ।